ਹੈਲੋ
ਹਾਂਜੀ, ਸਤਿ ਸ੍ਰੀ ਕਾਲ ਭਾਬੀ ਜੀ।
ਹਾਂਜੀ, ਸਤਿ ਸ਼੍ਰੀ ਕਾਲ।
ਹੋਰ, ਕੀ ਹਾਲ ਚਾਲ?
ਹਾਂਜੀ-ਹਾਂਜੀ, ਵਦੀਆ।
ਹੰ
ਹਲੋ
ਹੈਲੋ, ਹਾਂਜੀ ਅਵਾਜ ਨੀ ਆਰੀ?
ਹਾਂਜੀ-ਹਾਂਜੀ, ਸਤਿ ਸ਼੍ਰੀ ਕਾਲ। ਹਾਂਜੀ-ਹਾਂਜੀ, ਆ ਰੀ ਏ ਅਵਾਜ। ਹੋਰ ਤੁਸੀਂ ਸੁਣਾਓ, ਤੁਸੀਂ ਠੀਕ ਹੋ?
ਹਾਂਜੀ ਵਦੀਆ, ਤੁਸੀ ਸੁਣਾਓ
ਬਸ, ਵਦੀਆ।
ਹੋਰ, ਘਰ ਸਭ ਠੀਕ ਨੇ?
ਹਾਂਜੀ-ਹਾਂਜੀ, ਸਭ ਵਦੀਆ। ਬਸ, ਬੈਠੇ ਹਾਂ, ਹੋਰ ਤੁਸੀਂ ਸੁਣਾਓ। ਖਾ ਲਈ ਰੋਟੀ, ਦੁਪੈਰ ਦਾ ਖਾਣਾ ਖਾ ਲਿਆ?
ਹਾਂਜੀ-ਹਾਂਜੀ, ਖਾ ਲਿਆ। ਬਸ ਅੱਜ ਲੇਟ ਹੀ ਹੋ ਗਏ ਸੀ, ਥੋੜਾ।
ਅੱਛਾ -ਅੱਛਾ, ਹੋਰ ਕੀ ਬਣਾਇਆ ਸੀ?
ਅਸੀਂ ਅੱਜ ਰਾਜਮਾ ਚਾਵਲ ਬਣਾਏ ਸੀ।
ਅੱਛਾ, ਅਸੀਂ ਵੀ ਅੱਜ ਰਾਜਮਾਂ ਚਾਹਲ ਈ ਬਣਾਏ ਸੀ।
ਹਾਂ-ਹਾਂ ਵਧੀਆ। ਸਮਝ ਨਹੀਂ ਆਂਦਾ ਦੇਖੋ ਸਬਜ਼ੀ ਬੱਚੇ ਖਾਂਦੇ ਨੀ ਕੋਈ। ਮੈਂ ਕਿਆ ਚਲੋ ਰਾਜਮਾਂ ਚੋਲ ਬੱਚੇ ਖੁਸ਼ ਹੋ ਕੇ ਖਾ ਲੈਂਦੇ ਐ।
ਹਾਂਜੀ, ਆ ਤੇ ਹੈ। ਐ ਮੇਰੇ ਤੇ ਕੀ ਆਇਆ ਈ।
ਹੋਰ, ਤੁਸੀਂ ਸੁਣਾਓ।
ਬਸ ਵਧੀਆ, ਸਵੇਰੇ ਜਾਂਦੇ ਓ ਤੁਹਾਡੇ ਓਧਰ ਲੜੀ ਨੀ ਲੱਗਦੀ ਪਾਠ ਦੀ?
ਹਾਂ, ਨਈ ਭੋਗ ਪੈ ਗਿਆ, ਸਾਡੇ ਇੱਧਰ।
ਅੱਛਾ, ਭੋਗ ਪੈ ਗਿਆ, ਇੱਧਰ। ਅੱਛਾ-ਅੱਛਾ, ਪੰਜਾਬ ਇੱਚ ਜਲਦੀ ਪੈ ਗਿਆ। ਹਲੇ ਸਾਡੇ ਐਦਰ ਫੇਰ ਭੋਗ।
ਓਥੇ ਨਾ ਚਾਲੀ ਦਿਨ ਦੀ ਹੁੰਦੀ ਏ ਲੜੀ, ਐਥੇ ਇੱਕੀ ਦਿਨ ਦੀ ਹੁੰਦੀ ਏ, ਸਾਡੇ।
ਅੱਛਾ-ਅੱਛਾ, ਐਥੇ ਇੱਕੀ ਦਿਨ ਦੀ ਹੁੰਦੀ ਹੈ, ਅੱਛਾ -ਅੱਛਾ। ਸਾਢੇ ਚਾਲੀ ਦਿਨ ਦੀ ਹੁੰਦੀ ਹੈ। ਅੱਛਾ ਤੇ ਗੁਰਪੁਰਬ ਮਨਾਦੇ ਨੇ ਐਥੇ ਫਿਰ
ਹਾਂਜੀ ਅਠਾਰਾਂ ਤਰੀਕ ਦਾ ਹੈਗਾ ਪ੍ਰੋਗਰਾਮ। ਅੱਜ ਪਾਠ ਰੱਖਤਾ ਗੁਰਦੁਆਰੇ ਹਾਂਜੀ ਤੇ ਅਠਾਰਾਂ ਤਰੀਕ ਨੂੰ ਹੈਗਾ।
ਨਗਰ ਕੀਰਤਨ ਵੀ ਨਿਕਾਲਦੇ ਨੇ
ਹਾਂਜੀ ਨਗਰ ਕੀਰਤਨ ਵੀ ਹੈਗਾ।
ਅੱਛਾ-ਅੱਛਾ-ਅੱਛਾ ਮੈਂ ਕੇਹਾ ਪਤਾ ਨੀ ਕਈ ਸ਼ਹਿਰਾਂ ਚ ਨੀ ਨਾ ਕੱਡਦੇ ਨਗਰ ਕੀਰ
ਹਾਂਜੀ-ਹਾਂਜੀ ਨਹੀਂ ਨਿਕਾਲਦੇ ਨੇ ਐਥੇ। ਤੇ ਗੁਰੂ ਅਰਜਨ ਦੇਵ ਜੀ ਦਾਂ ਨਿਕਾਲਦੇ ਨੇ। ਬਹਾਦਰ ਸਾਹਿਬ ਦਾ ਸ਼ਹੀਦੀ ਗੁਰਪਰਬ। ਤੇ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਹਾੜਾ ਹੋਏ ਤਾਂ ਹਾਂਜੀ ਤੇ ਗੁਰੂ ਨਾਨਕ ਦੇਵ ਜੀ ਚਾਰ ਨਿਕਾਲਦੇ ਨੇ।
ਅੱਛਾ-ਅੱਛਾ। ਹੋਰ ਸੁਣਾਓ ਬਸ ਵਧੀਆ। ਹੋਰ ਬੱਚੇ ਠੀਕ ਬਸ ਨਿਕਲ ਨਿਕਲੀ ਦਾ ਈ ਨੀ ਹੁੰਦਾ ਬਾਰ ਧੁੱਪ ਈ ਇਨੀ ਹੁੰਦੀ ਏ ਬਸ ਸਾਰਾ ਦਿਨ ਘਾਰ ਈ ਨੀ- ਨਿਕਲ ਜਾਂਦਾ ਐਵੇ।
ਹਾਂਜੀ ਐ ਤਾਂ ਐ ਗਰਮੀ ਬੜੀ ਹੋਈ ਦੀ ਏ। ਨਿਕਲਣ ਦਿਲ ਨੀ ਕਰਦਾ ਮੇਰੀ ਵੀ ਨਨਾਣਾ ਆਈਆਂ ਦੀਆਂ। ਆਈਆਂ ਦੀਆਂ ਆਈਆਂ ਕੋਈ ਨੀ ਗਰਮੀ ਕਰਕੇ ਨਿਕਲ ਨੀ ਹੁੰਦਾ ਓਨਾਂ ਕੋਲ ਸਗੋਂ ਮੈਂ ਫੋਨ ਕੀਤਾ ਸੀ ਮੈਂ ਕੇਆ ਆਏ ਨੀ ਕਹਿੰਦੇ ਗਰਮੀ ਇੰਨੀ ਏ ਤੇ ਹੁਣ ਸ਼ਾਮ ਬੱਚੇ ਸਗੋਂ ਮਗਰ ਪੇਦੇ ਕਿ ਆਈ ਨੀ ਭੂਆ ਆਈ ਨੀ
ਅੱਛਾ-ਅੱਛਾ-ਅੱਛਾ ਉੱਧਰ ਆਏ ਹੋਣੇ ਨੇ ਤਿਡੀ ਦ ਦਰਾਣੀ ਵੱਲ ਉੱਧਰ ਵਖਰਾ ਰੈੰਦੀ ਏ ਨਾ।
ਹਾਂਜੀ-ਹਾਂਜੀ ਤੇ ਮੰਮੀ-ਡੈਡੀ ਉੱਧਰ ਜੋ ਨੇ।
ਅੱਛਾ-ਅੱਛਾ ਤੇ ਤੁਸੀਂ ਐਦਰ ਕੱਲੇ ਰੈੰਦੇ ਓ।
ਹਾਂਜੀ।
ਅੱਛਾ-ਅੱਛਾ।
ਪੈਲੇ ਤਾਯਾ ਜੀ ਸੀਗੇ ਤੇ ਓ ਤਾਂ ਹੁਣ ਥੋੜੇ ਦੋ-ਤਿੰਨ ਮੀਨੇ ਹੋਏ ਨੇ ਹਜੇ ਐਕਸਪਾਯਰ‌ ਹੋਏ।
ਹਾਂਜੀ-ਹਾਂਜੀ।
ਹਾਂ ਕੱਲੇ ਹੁੰਣੇ ਆ। ਆ ਜਾਂਦੇ ਮੰਮੀ-ਡੈਡੀ ਹੁਣ ਜੀਦਾਂ ਕੰਮ ਫਿਰ ਆ ਜਾਂਦੇ ਨੇ ਆਏ ਦੇ ਸੀਗੇ ਕੱਲ੍ਹ। ਫਿਰ ਥੋੜ੍ਹੀ ਤਬੀਅਤ ਠੀਕ ਨੀ ਸੀ ਡੈਡੀ ਦੀ ਨਾ ਫਿਰ ਕੈੰਦੇ ਮੈਂ ਓਧਰ ਜਾਣਾ ਹਾਂ। ਫਿਰ ਤੁਸੀ ਓਧਰ ਪਹੂੰਚੇ ਆ ਜਾਂਦੇ ਨੇ ਵਿੱਚ-ਵਿੱਚ। ਮਤਲਬ ਰਹਿੰਦੇ ਥੋੜਾ ਈ ਨੇ, ਇੱਕ-ਦੋ ਦਿਨ ਈ।
ਅੱਛਾ ਸਾਡ ਵੀ ਮੇਰੀ ਮੈਂ ਵੀ ਕੱਲੀ ਰੈਣੀ ਆ ਨਾ। ਮੇਰੇ ਨਾਲ ਦਾਦੀ ਸੱਸ ਰੈੰਦੇ ਨੇ ਮੇਰੇ ਸਿਰ ਤੇ ਸੱਸ-ਸੋਰਾ ਵੀ ਦਰਾਨੀ ਕੋਲ ਰੈੰਦੇ ਨੇ।
ਅੱਛਾ।
ਹਾਂਜੀ, ਲੇਕਿਨ ਮੰਮੀ ਮੇਰੇ ਸੱਸ ਤੇ ਆ ਜਾਂਦੇ ਨੇ ਪੰਜ ਵਜੇ ਕੋਲ ਆਂਦੇ ਨੇ
ਪੰਜ-ਸਾਢੇ ਪੰਜ ਆਂਦੇ ਨੇ, ਅੱਠ-ਸਾਡੇ ਅੱਠ ਫਿਰ ਚਲੇ ਜਾਂਦੇ ਨੇ ਓਧਰ।
ਠੀਕ ਐ।
ਹਾਂਜੀ
ਇਵੇਂ ਹੀ ਹੁੰਦਾ ਦੇਖਲੋ ਵੱਡੇ ਵੰਡੇ ਜਾਂਦੇ ਵੀ ਕਹਿ ਲਓ, ਹ -ਹ, ਹ। ਮਤਲਬ ਹਨਾ ਮ ਮਤਲਬ ਬੰਦਾ ਸੋਚਦਾ ਨਾ ਵੀ ਕ ਹਾਂ ਇਹ ਗੱਲ ਵੈਸੇ ਸਹੀ ਹੈਗੀ ਹੈ, ਮੋਸਟਲੀ ਇੰਝ ਹੁੰਦਾ। ਛੋਟਿਆਂ ਨਾਲ ਜਾਦਾ ਅਟੈਚਮੈਂਟ ਹੁੰਦੀ ਏ ਹੁੰ। ਦੀ ਏ ਪਤਾ ਨੀ-ਪਤਾ ਨੀ ਪਰ ਫੇਰ ਉਹਿਓ ਕਹਿੰਨੇ ਹਾਂ ਹੁਣ ਅਸੀਂ ਵੀ ਅੱਗੇ ਸਾਡੇ ਵੀ ਬੱਚੇ ਨੇ ਫਿਰ ਆਹ ਉਹ ਇੱਕ ਉਹ ਤਾਂ ਹੈਗਾ ਹੀ ਆ ਹਰ ਪੰ
ਤਾ ਆਉਂਦਾ ਨਾ। ਵੱਡਿਆਂ ਨੂੰ ਡਾਂਟ ਦਾਂਗੇ ਛੋਟਿਆਂ ਨੂੰ ਕਹਾਂਗੇ ਕਿ ਇਹ ਹੈ ਹੀ ਐਵੇਂ ਦਾ ਤੂੰ ਸਮਝਦਾਰ ਬਣ ਜਾ।
ਹਾਂ ਵੱਡਿਆਂ ਤੋਂ ਮਤਲਬ ਹਮੇਸ਼ਾ ਉਮੀਦ ਹੀ ਲਗਾਈ ਜਾਂਦੀ ਨਾ ਕਿ ਤੁਸੀਂ ਵੱਡੇ ਹੋ ਕੋਈ ਗੱਲ ਨੀ। ਛੋਟੇ ਨਾਲ ਸਮਝ ਨੀ ਏ।
ਹਾਂ, ਇਹ ਤੇ ਹੈ।
ਬਸ ਵੱਡਿਆਂ ਦਾ ਏਦਾਂ ਹੀ ਰਹਿ ਜਾਂਦਾ।
ਹਾਂ, ਸਹੀ ਗੱਲ ਬਿਲਕੁਲ ਸਹੀ ਗੱਲ ਜੇ ਵੱਡੇ ਸਿਰਫ ਨਾਮ ਦੇ ਵੱਡੇ ਨੇ।
ਨਾਮ ਦੇ ਹੀ ਵੱਡੇ ਆ ਕਿ ਹਾਂ ਵੀ ਵੱਡੇ ਹੋ ਤੁਸੀਂ। ਹਾਂ ਸਈ ਵਾਕੇਈ ਚ ਬਿਲਕੁਲ ਸੱਚੀ ਗੱਲ ਬਸ ਕੁਛ ਪਤਾ ਨਹੀ ਉਸਨੂੰ ਇਹ ਗੱਲ ਤਾਂ ਬਿਲਕੁਲ ਸਹੀ ਹੈ।
ਹੋਰ ਸੁਣਾਓ ਤੁਸੀਂ?
ਬਸ ਠੀਕ ਹੈ ਹਾਂਜੀ-ਹਾਂਜੀ ਸਭ ਵਧੀਆ।
ਹੋਰ ਤੁਸੀਂ ਨੀ ਦੇਖਿਆ ਆਪਣੇ ਭਰਾ-ਭਰੂ ਵਾਸਤੇ ਕੋਈ ਰਿਸ਼ਤਾ- ਰੁਸ਼ਤਾ?
ਨਾ ਅਜੇ ਨਹੀਂ ਕਿਤੇ ਕੋਈ ਗੱਲ ਇੱਕ-ਦੋ ਜਗ੍ਹਾ ਤੇ ਕੀਤੀ ਸੀਗੀ ਹਜੇ। ਪਰ ਬਣੀ ਨੀ ਹਜੇ ਥੋੜਾ ਤਾਂ ਉਹਨੂੰ ਉਹਨਾਂ ਨੂੰ ਵੀ ਕਿਹਾ ਥੋੜਾ ਭਰਾ ਨੂੰ ਕਹਿੰਨੀ ਆ ਮਾੜਾ ਘਰ ਵਗੈਰਾ ਥੋੜਾ ਥੋੜਾ ਜਿਹਾ ਚਲੋ ਘਰ ਅੱਜ-ਕੱਲ੍ਹ ਹਰ ਕੋਈ ਦੇਖਦਾ ਹਨਾ ਉਦਾ ਦਾ ਕਿਸੇ ਕਮੀ ਦੀ, ਹੋ ਤਾਂ ਕਿਸੇ ਚੀਜ਼ ਦੀ ਕਮੀ ਨੀ ਬਟ ਇਹ ਹੁੰਦਾ ਕਿ ਚਲੋ ਥੋੜਾ ਜਿਹਾ ਘਰ ਤਾਂ ਹਰ ਕੋਈ ਦੇਖ ਕੇ ਕਰਦਾ ਅੱਜ-ਕੱਲ ਤੁਹਾਨੂੰ ਪਤਾ ਚੰਗੇ ਭਲਿਆ ਦੇ ਨੀ ਹੁੰਦੇ ਪਏ।
ਇਹ ਤੇ ਹੈ ਥੋੜ੍ਹਾ ਆਪਣਾ ਘਰ ਹਾਂ ਅੱਜ ਕੱਲ ਲੋਕੀ ਕੁੜੀਆਂ ਦੇ ਕੇ ਤੇ ਆਰ ਦੇਣ ਨੂੰ ਤਿਆਰ ਨੀ ਹੈਗੇ ਪਤਾ ਨੀ ਕਿਉਂ?
ਮੈਂ ਉਹੀ ਕਹਿੰਦੀ ਹਾਂ ਅੱਜ-ਕੱਲ੍ਹ ਤਾਂ ਇੰਨੇ-ਇੰਨੇ ਮਤਲਬ ਪ੍ਰੋਪਰ ਸੈਟਲਡ ਬੰਦੇ ਨੇ ਉਹਨਾਂ ਦੇ ਨੀ ਹੁੰਦੇ ਉਹ ਕਈਆਂ ਨੇ ਮੈਨੂੰ ਸਗੋਂ ਮੈਨੂੰ ਕਈ ਕਹਿੰਦੇ ਨੇ ਨਈ ਹੁੰਦੇ ਮਿਲਦੀਆਂ ਹੀ ਨੀ ਕੁੜੀਆ ਜੇ ਹੈ ਨੇ ਤੇ ਚਲੋ ਥੋੜੇ ਠੀਕ-ਠੀਕ ਨੇ ਉਹ ਵੀ ਅੱਜ ਕੱਲ ਬੜੇ ਨਖਰੇ ਕਰਦੇ ਨੇ।
ਇਹ ਤੇੇ ਬਿਲਕੁਲ ਸਹੀ ਗੱਲ ਕਹੀ ਹੈ ਤੁਸੀ ਯਾ ਜਿਹੜੀ ਕੁੜੀਆਂ ਨੇ ਸਾਡੇ ਤੇ ਉੱਥੇ ਗੁਰਦੁਆਰਾ ਹੈਗਾ ਉੱਧਰ ਕੁੜੀਆਂ ਨੇ ਉਹ ਤੇ ਆਪਸ ਵਿੱਚ ਈ ਸਾਂਠ-ਗਾਂਠ ਮਿਲਾਈ ਬੈਠੀ ਕੁੜੀ, ਹਾਂਜੀ-ਹਾਂਜੀ।
ਹਾਂਜੀ, ਆਵਾਜ਼ ਬੰਦ ਹੋ ਗਈ ਸੀ ਨਾ।
ਨਈ-ਨਈ ਆਵਾਜ਼ ਆ ਰਹੀ ਹੈ ਮੈਨੂੰ ਤੇ, ਮੈਂ ਕਹ ਰਹੀ ਹਾਂ ਸਾਡੇ ਉ ਏਧਰ ਵੀ ਗੁਰਦੁਆਰਾ ਹੈ ਏਧਰ ਕੁੜੀਆਂ ਮੁੰਡੇ ਨੇ ਜਾਂਦੇ ਬਾਬੇ ਘਰ ਮੱਥਾ ਟੇਕ ਨ ਤੇ ਆਪਣੀ ਸੈਟ